ਵਧੀਆ ਜੀ ਵਧ ਵਧੀਆ ਤੁਸੀਂ ਦੱਸੋ।
ਬਸ ਵਧੀਆ ਵਧੀਆ ਹੋਰ ਠੀਕ ਹੋ। ਹਾਂ, ਮੈਂ ਕਿਹਾ ਅੱਜ ਕੱਲ ਗਰਮੀ-
ਬਹੁਤ ਗਰਮੀ ਜੀ। ਬਹੁਤ ਗਰਮੀ ਹੈਗੀ ਹੈ।
ਏ ਗਰਮੀ ਹੈ। ਅੱਜ ਕੱਲ ਪਾਣੀ ਜਿਆਦਾ ਪੀਣਾ ਚਾਹੀਦਾ। ਕਹਿ ਰਹੇ ਨੇ ਗਰਮੀ ਇੰਨੀ ਜ਼ਿਆਦਾ ਹੈ ਨਾ। ਏ ਓਲੀ ਗਰਮੀ ਹੈ, ਜਿਹਦੇ ਚ ਕਹਿੰਦੇ ਪਾਣੀ ਜਿੰਨਾ ਜ਼ਿਆਦਾ ਪੀਓ ਬਹੁਤ ਫਾਇਦਾ ਹੁੰਦਾ।
ਬਿਲਕੁਲ ਜੀ ਬਿਲਕੁਲ ਲਿਕੁਇਡ ਨਾਲ ਹੀ ਚੱਲਦਾ ਸਰੀਰ ਹੁਣ। ਗਰਮੀ ਚ ਤਾਂ ਧਰਤੀ ਪਾਣੀ ਸੁੱਕ ਗਿਆ। ਜਿਵੇਂ ਨਾ ਸਾਰੇ ਦਾ ਏ ਤੁਸੀਂ ਪੌਦੇ ਹੀ ਵੇਖ ਲਓ ਪੌਦੇ ਕਿਵੇਂ ਸੁੱਕ ਗਏ ਨੇ। ਇਤਨੀ ਗਰਮੀ ਪੈ ਰਹੀ ਹੈ। ਹਾਂਜੀ-
ਆਂ ਕਹਿੰਦੇ ਬੱਚਿਆਂ ਨੂੰ ਵੀ ਕਹੋ, ਬਾਰ ਬਾਰ ਪਾਣੀ ਪੀਓ। ਜ-
ਪਾਣੀ ਤੁਸੀਂ ਨਾ- ਹਾਂਜੀ। ਠੀਕ ਹੈ, ਬਾਰਾਂ ਬੱਚੇ ਜਿਵੇਂ ਪਾਣੀ ਲੈ ਕਹਿੰਦੇ ਨੇ ਆਪਣਾ ਉਹ ਪੀਣਾ ਚਾਹੀਦਾ। ਕਿਆ ਹੈ ਥੋੜੀ ਦੇਰ ਚ 'ਬਾਕੀ ਗਰ ਨੇ ਠੀਕ ਹੈ ਥੋੜਾ- ਕੰਜੀ ਬਣਾ ਦਿੱਤੀ। ਪਾਣੀ ਚ ਨਿੰਬੂ ਪਾ ਦਿੱਤਾ। ਉਹ ਲਿਕੁਇਡ ਦਿਓ ਜਿਹਦੇ ਵਿੱਚ ਤੇ ਹਾਂਜੀ। ਜਿਚ ਠੰਡਕ ਵੀ ਦੇਵੇ ਤੇ ਹਾਈਡਰੇੇਸ਼ਨ ਵੀ ਦੇਵੇ।
ਹਾਂ ਨਾਲੇ ਉਹ ਕਹਿੰਦੇ, ਜਾਂ ਤਾਂ ਓਲਾ ਘੋਲ ਪੀਓ ਓ ਆਰ ਐਸ ਵਗੈਰਾ। ਜਾਂ ਫਿਰ ਕੋਈ ਸ ਸੱਤੂ ਵਗੈਰਾ। ਸੱਤੂ ਵਗੈਰਾ ਪਾ ਕੇ ਬੱਚਿਆਂ ਨੂੰ-
ਬਿਲਕੁਲ ਦਿਓ। ਬਿਲਕੁਲ, ਉਹੀ ਨਾ ਦਿਨ ਚ ਇਤਨਾ ਪਾਣੀ- ਪੀਣਾ ਹੁੰਦਾ ਏ। ਤੇ ਮਤਲਬ ਥੋੜਾ ਚੇਂਜ ਕਰ ਕਰ- ਪੀ ਸਕਦਾ ਤੋ ਉਹ ਵਧੀਆ ਰਹਿੰਦਾ। ਸਾਰੇ ਤਰ੍ਹਾਂ ਦਾ ਵੀ---ਹਾਈ ਰੇਸ਼ਨ ਵੀ ਮਿਲ ਜਾਂਦਾ ਸਰੀਰ ਨੂੰ, ਤੇ ਠੰਡਕ ਵੀ ਮਿਲ ਜਾਂਦੀ।
ਏਅਰ ਪੀਈ ਹੈ ਇੰਡੀਆ 'ਚ ਜਿਵੇਂ ਉਹ- ਆਪਣੀ- ਹਾਂ।
ਬਿਲਕੁਲ ਬਿਲਕੁਲ ਅਬ ਦੁਪਰੇ ਕੋ ਆਪਾਂ ਸ਼ਿਕੰਜੀ ਬਣਾ ਲਈਏ। ਆਮ ਆਮ ਪੰਨਾ ਬਣਦਾ ਅੱਜ ਕੱਲ ਬੜਾ ਸਵਾਦ ਹੁੰਦਾ। ਤੇ ਆਪਣਾ ਠੰਡਕ ਵੀ- ਪੂਰੀ ਹੁੰਦੀ ਹੈ ਤੇ ਫਾਇਦਾ ਵੀ ਫਾਇਦਾ ਵੀ ਕਰਦਾ ਹਾਂਜੀ
ਨਾਲ ਵਿਟਾਮਿਨ ਸੀ ਵੀ ਮਿਲਦਾ ਹੈ ਵਿਟਾਮਿਨ
ਬਿਲਕੁਲ ਬਿਲਕੁਲ ਮਿਲਦਾ ਹੈਗਾ
ਵੈਸੇ ਵੀ ਕਹਿੰਦੇ ਬੀ ਟਵੈਲਵ ਵੀ ਹੋਣਾ ਚਾਹੀਦਾ ਇਹਨਾਂ ਦਿਨਾਂ ਚ ਬੀ ਟਵੈਲਵ ਦਾ ਬੀ ਥ੍ਰੀ ਇਹ ਸਾਰੀਆਂ ਚੀਜ਼ਾਂ ਪੂਰੀਆਂ ਹਨ ਉਹੋ ਜਿਹੀ ਰਿੰਗ ਪੀਓ ਕਿ ਤੁਹਾਡਾ ਸਾਰਾ
ਦੇਖੋ ਹੁਣ ਜਿਵੇਂ ਗਰਮੀ ਜ਼ਿਆਦਾ ਹੈ ਤੇ ਫਰੂਟ ਵੀ ਹੈ ਹੁੰਦੇ ਨੇ ਜਿਹਦੇ ਚ ਪਾਣੀ ਜ਼ਿਆਦਾ ਹੁੰਦਾ ਹੈ ਤਰਬੂਜ਼ ਜ ਲੈ ਲਓ, ਖਰਬੂਜਾ ਲੈ ਲਓ, ਤੁਸੀਂ ਖੀਰੇ ਲੈ ਲੋ। ਐਹਦੇ ਚ ਸਾਰਾ ਕੁਛ ਹੈਗਾ। ਸਾਰੇ ਨਿਊਟਰੀਐਂਟਸ ਹੈਗੇ ਬਿਲ ਬਿਲਕੁਲ ਤੇ ਪਾਣੀ ਦੀ ਕ ਮੀ ਵੀ ਪੂਰੀ ਹੋ ਜਾਂਦੀ ਆ। ਸਾਰੇ ਪੋਸ਼ਕ ਤੱਤਵ ਵੀ ਆ ਗਏ, ਔਰ ਪਾਣੀ ਦੀ ਕਮੀ ਵੀ ਪੂਰੀ ਹੋ ਗਈ।
ਕਹਿੰਦੇ ਅ ਵੀ ਆ ਪਾਣੀ ਘੱਟ ਪੀਓ ਨਾ ਕਹਿੰਦੇ ਸਕਿਨ ਵਗੈਰਾ ਬਹੁਤ ਸੁੱਕ ਰਹੀ ਐ, ਸਕਿਨ ਵੀ ਡਰਾਈ ਹੋ ਰਹੀ ਐ, ਖਰਾਬ
ਬਿਲਕੁਲ ਹੋ ਰਹੀ ਐ, ਬਿਲਕੁਲ ਹੋ ਰਹੀ ਐ ਹੋਂਠ ਫੱਟਦੇ ਨੇ ਨੇ ਡਰਾਈਨੈਸ ਆਂਦੀ ਐ।
ਅ ਉਹ ਤਾਂ ਬਹੁਤ ਤੰਗ ਕਰਦੇ।
ਅ ਹਾਂਜੀ, ਓਨਾਂ ਈ ਫਿਰ ਅੰਦਰ ਵੀ ਤਾਂ ਨੁਕਸਾਨ ਹੁੰਦਾ ਐ ਨਾ। ਓਨਾਂ ਪਾਣੀ ਘੱਟ ਰਿਹਾ ਹੋਗਾ ਤੋ ਅੰਦ ਦਰ ਵੀ ਬਿਮਾਰੀਆਂ ਲੱਗਦੀਆਂ ਸ਼ਰੀਰ ਨੂੰ।
ਨਾਲੇ ਕਹਿੰਦੇ ਕਿ ਇਹ ਜੇੜੇ ਅ ਪਾ ਆਪਾਂ ਏਸੀ ਉਸੀ ਚਲਾਨੇ ਆਂ, ਇੰਦੇ ਨਾਲ ਵੀ ਕਹਿੰਦੇ, ਆਪਣੇ ਸ਼ਰੀਰ ਚੋਂ ਪਾਣੀ ਦੀ ਕਮੀ ਹੁੰਦੀ ਐ ਨਾ।
ਹੋ ਸਕਦਾ ਐ। ਪਰ ਏਈ ਐ ਕਿ ਬਹੁਤ ਹਾਂਜੀ ਬਹੁਤ ਗਰਮੀ ਹੁੰਦੀ ਹੈ, ਤੋ ਫਿਰ ਚਲਾਣਾ ਵੀ ਪੈਂਦਾ ਐ।
ਹਾਂ ਚਲਾਣਾ ਤਾਂ ਪੈਂਦਾ। ਕਹਿੰਦੇ ਮਗਰ ਨਾ ਤੁਸੀਂ ਆਪਣੇ ਕੋਲ ਪਾਣੀ ਰੱਖ ਕੇ ਸੌਵੋ, ਜ ਦੋਂ ਏਸੀ ਚਲਾਂਦੇ ਓ। ਤਾਂ ਕਿ ਪਾਣੀ ਦੀ ਜਿਹੜੀ ਓਹ ਏ ਨਾ ਓਹ ਪਾਣੀ ਨੂੰ ਸੌਖ ਸਕੇ। ਹਾਂ। ਓ ਏ ਨਾ। ਓ ਈ। ਓ ਏ ਤਾਂਈ ਮੈਂ ਕਹਿ ਰਹੀ ਸੀ, ਮੈਂ ਕਿ ਜਿੰਨਾ ਹੋ ਸਕੇ ਨਾ, ਬੱਚਿਆਂ ਨੂੰ ਵਾਰ ਵਾਰ ਕਈਦਾ ਕਿ
ਹਾਂਜੀ ਪਹਿਲੇ ਕਹਿੰਦੇ ਸੀ, ਸੱਤ ਅੱਠ ਗਿਲਾਸ ਸੱਤ ਅੱਠ ਗਿਲਾਸ ਬੋਤ
ਹਾਂ ਹੁਣ ਸੱਤ ਅੱਠ ਗਿਲਾਸ ਤਾ, ਕਹਿੰਦੇ ਨੇ ਅੱਧੇ ਘੰਟੇ ਚ ਪੀ ਲੋ।
ਬਿਲਕੁਲ ਦੋ ਦੋ ਲੀਟਰ ਪਾਣੀ ਕਹਿੰਦੇ ਨੇ ਡੋਕ ਦੋ ਦੋ ਲੀਟਰ ਤੋਂ ਜ਼ਿਆਦਾ ਪਾਣੀ ਪੀਓ।
ਹਾਂ ਥੋੜੀ-ਥੋੜੀ ਦੇਰ ਬਾਅਦ ਪੀਂਦੇ ਰੋ। ਪਾਣੀ ਅ ਮੂੰਹ ਨੂੰ ਗਿੱਲਾ ਕਰੀ ਆਪਣੇ ਉਹੀ ਹੈ ਨਾ ਵੈਸੇ ਹੀ ਗਰਮੀ ਚ ਏ ਹੁੰਦਾ ਨਾ ਪਾਣੀ ਪੀ ਪੀ ਕੇ ਪੁਖ ਨਹੀ ਲੱਗਦੀ।
ਭੁੱਖ ਨੀ ਲੱਗਦੀ ਭੁੱਖ ਘੱਟ ਲੱਗਦੀ ਹੈ, ਬਿਲਕੁਲ ਲੱਗਦੀ ਨੀ
ਸਕੰਜਵੀ ਪੀਲੀ ਜਾਂ ਕੋਈ ਸਕੈਸ਼ ਪੀਲੀ ਓਹਦੇ ਨਾਲ ਫਿਰ ਭੁੱਖੀ ਨੀ ਲੱਗਦੀ ਹੈ ਉਹ ਪਾਣੀ ਨਾਲ ਹੈਨਾ ਹਮ ਪੇਟ ਹੀ ਪਾਣੀ ਨਾਲ ਪਰ ਜੰਦਾ ਯ ਬਣਦਾ ਫਰੂਟ ਖਵੇ ਕਿੰਨਾ ਜ਼ਿਆਦਾ ਹਾਂ ਚਲਦਾ
ਬਿਲਕੁਲ ਹੈ ਮਤਲਬ ਠੀਕ ਹੈ ਜੈਸੇ ਡਿਨਰ ਚ ਅਪਾ ਮੰਗੋ ਸ਼ਕ ਵਗੈਰਾ ਲੈ ਲੈਂਦੇ ਆ ਚਲੋ ਬਾਰੀ ਵੀ ਆਉਂਦਾ ਹੈ ਤੇ ਬੁੱਖ ਵੀ ਮੀਟ ਜਾਂਦੀ ਹੈ ਔਰ ਆਪਣਾ ਲਿਕਵਿਦ ਵੀ ਹੋ ਜਾਂਦਾ ਹੈ। ਹਾਂਜੀ ਮੋਰਨਿੰਗ ਮੈਂ ਬਨਾਨਾ ਸ਼ ਸ਼ਕੇ ਲੈ ਲੋ ਮਤਲਬ
ਹਾਂ ਲੱਸੀ ਪੀਓ, ਕਹਿੰਦੇ ਲੱਸੀ ਪੀਓ। ਹਾਂ ਕੱਚੀ ਲੱਸੀ ਪੀਓ। ਦਹੀਂ ਖਾਓ ਇਹ ਚੀਜ਼ਾਂ ਖਾਓ ਕਰੋ। ਖਾਓਗੇ ਹਾਂ ਜਾਂ ਫਿਰ ਕੋਈ ਸਲਾਦ ਵਗੈਰਾ ਖਾ ਲੋ।
ਹਾਂਜੀ।
ਕੁਛ ਹੁੰਦਾ ਜਿਆਂ ਤਰ੍ਹਾਂ ਹੋ ਗਈਆਂ ਵੀਰੇ ਹੋ ਗਏ ਇਹ ਚੀਜ਼ਾਂ ਖਾਓ ਹਾ।
ਹਮ। ਠੀਕ ਹੈ ਪਾਣੀ ਵੀ ਪੀਂਦੇ ਰਹੋ ਆਪਨਾ ਥੋੜਾ ਧਿਆਨ ਰੱਖੋ ਗਰਮੀ ਚ ਥੋੜਾ ਗਰਮੀ ਚ ਬਾਹਰ ਘਾਟ ਹੀ ਨਿਕਲੋ
ਬਾਹਰ ਨਾ ਜਾਓ ਹ ਬਾਹਰ ਨਾ ਜਾਓ ਧੁੱਪੇ ਨਾ ਜਾਓ ਤਾਂ ਕਿ ਤੇ ਕਿਉਂਕਿ ਲੂ ਚਲਦੀ ਹੈ ਲੂ ਤਾਂ ਬਹੁਤ ਹੀ ਤੰਗ ਹੁੰਦੀ ਹੈ ਨਾ ਜਿਹੜੀ ਹਵਾ ਚਲਦੀ ਹੈ।
ਬਿਲਕਲ।
ਉਹ ਤਾਂ ਸਰੀਰ ਚ ਨਾ ਐਵੇਂ ਅੰਜ ਲੱਗਦਾ ਜਵੇ ਤੁਪ ਪਤਾ ਨੀ ਕਿੰਨੀ ਤੇਜ਼ ਹੈ ਬਾਹਰ ਨਿਕਲਿਆ ਹੀ ਨ ਜਾਂਦਾ ਗਰਮ ਹਵਾ ਕੁਛ
ਨੁਕਸਾਨ ਕਿਤਨਾ ਦੇਰੀ ਹੈ ਨਹੀਂ।
ਨੁਕਸਾਨ ਦੇ ਰਿਹਾ ਇਹ ਫੇ ਸਕਿਨ ਵੀ ਕੁਛ ਦਾ ਵੀ ਹੁੰਦਾ ਨਾ ਪਧ ਜਿਹੜਾ ਅੱਜ ਕੱਲ ਪ੍ਰਦੂਸ਼ਣ ਨਾਲ ਪ੍ਰਦੂਸ਼ਣ ਇਨਾ ਹੋ ਗਿਆ। ਔਂਦੇ ਕਰਕੇ ਸਾਰੀਆ ਜਰੀਲੀਆਂ ਗੈਸਾਂ ਔ ਹੁੰਦੀਆਂ ਨੇ। ਵਾਤਾਵਰਨ ਚ
ਹਾਂਜੀ ਹਾਂਜੀ। ਔਹੀ ਬੱਚੇ ਬਾਰ ਜਿਹੜਾ ਖੇਲਣੇ ਜਾਂਦੇ ਨੇ, ਅੱਜ ਕਲ ਸਮਰ ਕੈਂਪ ਲੱਗਿਆ ਹੋਇਆ, ਚਲੋ।
ਮੈਂ ਨੀ ਭੇਜਦੀ ਮੈਂ ਸਹੀ ਗੱਲ ਦੱਸਾਂ ਇਹ ਵੀ ਤਾਂ ਹੈ ਨਾ ਜਿਸ ਕਾਰਨ । ਜਦੋ ਛੁੱਟੀਆਂ ਕੀਤੀਆਂ ਕਿ ਬੱਚੇ ਘਰ ਬੈਠਣ ਆਰਾਮ ਕਰਨ ਹੇਨਾ ਗਰਮੀ ਚ ਉਧਰੋਂ ਆਪਾਂ ਸਮਰ ਕੈਮ ਪਾ ਦੀਏ ਫਾਇਦਾ ਕੀ? ਟਾਈਮ ਵੀ ਔਹ ਗਰਮੀ ਵਾਲਾ
ਇਸ ਵਾਰੀ ਗਰਮੀ ਏਨੀ ਸੀ।
ਮੈਂ ਤਾਂ ਆਪ ਨੀ ਭੇਜਿਆ ਮੈਂ ਤਾਂ ਸਕੂਲ ਸਕੂਲ ਵੀ ਵਿੱਚੋਂਹੀ ਤਾਂ ਮੈਂ
ਤਾਂ ਹੀ, ਹਾਂ, ਤਾਂ ਹੀ ਸਰਕਾਰ ਨੇ ਜਲਦੀ ਛੁੱਟੀ ਕੀਤੀ ਸੀ ਵੀ ਗਰਮੀ ਜ਼ਿਆਦਾ ਪੈਗ ਤੇ ਔਹੀ ਸਮਰ ਕੈਂਪ ਜਾ ਕੇ ਬੱਚੇ ਐਵੇਂ ਟੈਨਿੰਗ ਹੋ ਜਾਂਦੀ ਏ ਸਨਬਰਨ ਹੋ ਜਾਂਦੇ ਨੇ, ਜਲ ਜਾਂਦੀ ਹੈ। ਐਵੇਂ ਕਾਲੀ, ਲਾਲ।
ਬਹੁਤ ਹੁੰਦਾ ਹਾਂ। ਟੈਂਪਰੇਚਰ ਹੀ ਇੰਨਾ ਪਰ ਏ ਕੁੱਝ ਕਹਣ ਦੀ ਹੱਦ ਨੀ।
ਹੁੰ ਔਰ ਔਦੇ ਚ ਬੱਚੇ ਬੱਚੇ ਹੋਈ ਨਾ ਇੰਨੀ ਇੰਨੀ ਗਰਮੀ ਚ ਪਾਣੀ ਪੀ ਲੈਂਦੇ ਨੇ ਔ ਗਰਮ ਸਰਦ ਬਣ ਰਿਹਾ ਬ ਬੱਚਿਆਂ ਨੂੰ, ਕਿੰਨੇ ਬਿਮਾਰ ਹੋ ਜਾਂਦੇ ਨੇ।
ਹੁੰ। ਠੰਡੇ ਪਾਣੀ ਵਗੈਰ ਪਿਆਸ ਵੀ ਨਹੀਂ ਮਿਟਦੀ, ਜੇ ਕਹੀਏ ਕਿ ਪਿਆਸ ਮਿਟ ਜਾਏਗੀ। ਪਿਆਸ ਨੀ ਮਿੱਟਦੀ ਜਾਂ ਤਾਂ ਨਿੰਬੂ ਪਾਣੀ ਪੀਓ, ਨਿੰਬੂ ਪਾਣੀ ਵੀ ਕਿੰਨਾ ਕੁ ਪੀ ਲਾਂਗੇ। ਫੇਰ ਉਹ ਵੀ ਹੈ, ਉਹ ਵੀ ਖੱਟਾ ਹੁੰਦਾ ਗਲਾ ਵਗੈਰਾ ਫੜਿਆ ਜਾਂਦਾ, ਗਲਾ ਖ਼ਰਾਬ ਹੋ ਜਾਂਦਾ।
ਹਾਂਜੀ ਹਾਂਜੀ। ਨਹੀਂ, ਇੱਕ ਅਧ ਵਾਰੀ ਉਹ ਮਤਲਬ ਚੇਂਜ ਕਰ ਕਰਕੇ ਬੰਦਾ ਪੀ ਲਈਏ। ਨਾ ਇੱਕ ਵਾਰੀ ਚ ਸ਼ਿਕੰਜੀ ਪੀ ਲਈਏ, ਇੱਕ ਵਾਰੀ ਆਪਣਾ ਲੱਸੀ ਪੀ ਲਈਏ ਇੱਕ ਵਾਰੀ ਇਤਨਾ ਦੂਧ
ਵੈਸੇ ਵੀ ਗਰਮੀਆਂ ਆਪ ਆਪਾਂ ਲੋਕ ਤਾਂ ਪਾਣੀ ਪੀਂਦੇ ਹਾਂ ਆਪਾਂ ਨੂੰ ਬਾਹਰ ਵੀ ਪੰਛੀਆਂ ਜੋਗਾ ਵੀ ਰੱਖਣਾ ਚਾਹੀਦਾ ਜਾਨਵਰਾਂ ਜੋਗਾ ਵੀ ਰੱਖਣਾ ਚਾਹੀਦਾ ਕਿ ਜਾਨਵਰ ਵੀ ਪਾਣੀ ਪੀ ਜਾਣ ਟਾਈਮ ਨਾਲ।
ਬਿਲਕੁਲ ਇਹ ਤੋਂ ਸਭ ਤੋਂ ਵੱਡਾ ਪੁੰਨ ਹੈ ਬੇਜ਼ੁਬਾਨ ਦੀ ਬਿਲਕੁਲ ਬੇਜ਼ੁਬਾਨ ਦੀ ਮਦਦ ਕਰਨਾ, ਬੇਜ਼ੁਬਾਨ ਨੂੰ ਹਾਂਜੀ
ਯਾਂ ਰੋਟੀ ਨੀ ਰੱਖਣੀ ਪਾਣੀ ਤਾਂ ਜ਼ਰੂਰ ਰੱਖੋ ਨਾ ਪਾਣੀ ਤਾਂ ਪੀ ਲੈਣ ਨਾ ਅਗਲੇ ਵਿਚਾਰੇ।
ਬਿਲਕੁਲ ਜੀ ਬਿਲ
ਹੂੰ। ਔ ਐ ਨਾ ਇਸ ਨਾਲ ਚਲੋ ਪੁੰਨ ਈ ਲਗ ਪੁੰਨ ਈ ਲੱਗੇਗਾ ਏ ਅੱਜ ਕੱਲ੍ਹ ਤਾਂ ਬਹੁਤ ਦਖਾਂਦੇ ਨੇ, ਕਹਿੰਦੇ ਦਰਖਤ ਲਗਾਓ, ਰੁੱਖ ਲਗਾਓ ਜਿੰਨੇ ਰੁੱਖ ਲਗਾਵਾਂ
ਨਈ ਘਰ ਵੀ ਕੋਈ ਵੀ ਆਂਦੈ, ਦੇਖੋ ਕੋਈ ਡਿਲੀਵਰੀ ਕੋਈ ਆ ਰਿਹੈ ਕੋਈ ਸਿਲੰਡਰ ਆਲਾ ਆ ਰਿਆ, ਕੋਈ ਦੁੱਧ ਆਲਾ ਆ ਰਿਹੈ ਸਭ ਨੂੰ ਪਾਣੀ ਪੁੱਛਣਾ ਜਰੂ
ਵਿੱਚ ਦਿਖਾਂਦੇ ਨੇ ਕਿ ਕੇ ਨੈ ਕਿਵੇਂ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਆਂ, ਕਿਸੇ ਦੀ ਮਦਦ ਕਰ ਸਕਦੇ ਆਂ। ਉਹਨਾਂ ਨੂੰ ਪਾਣੀ ਪੂਣੀ ਪੁੱਛ ਕੇ ਚਲੋ ਜੀ ਗਰਮੀ ਚ ਆਏ ਜਾਂ ਉਹਨਾਂ ਨੇ ਪਾਣੀ
ਬਿਲਕੁਲ ਪਾਣੀ ਤੋ ਉੱ ਤਮ ਤੇ ਕੋਈ ਪੂਨ ਹੈਗਾ ਈ ਨਈ ਹੈਗਾ ਮਤਲਬ ਤੁਸੀ ਦੁਸ਼ਮਣ ਨੂੰ ਵੀ ਪਾਣੀ ਪੁੱਛਦੇ ਔ ਨਾ ਇਹ ਤੇ ਸਾਡਾ ਫਰਜ਼ ਐ ਕਿ ਵੀ ਦੁਸ਼ ਮਨ ਨੂੰ ਵੀ ਪਾਣੀ ਪੁੱਛਣਾ ਚਾਹੀਦੈ। ਇਸ ਤੋਂ ਉੱਪਰ ਕੁਛ ਨੀ ਹੈਗਾ।
ਔਈ ਬਸ ਸਈ ਗੱਲ ਐ ਵੈਸੇ ਪਾਣੀ ਤਾਂ ਜਿੰਨਾ ਜ਼ਿਆਦਾ ਪੀਔ ਔਈ ਐ ਵੈਸੇ ਵੀ ਗਰਮੀਆਂ
ਪਰ ਸਾਡੀ ਬੋਡੀ ਜਿਹੜੀ ਹੈਗੀ ਉਹ ਸੱ ਤਰ ਪ੍ਰਸੈਂਟ ਪਾਣੀ ਨਾਲ ਬਣੀ ਹੋਈ ਐ।
ਹਾਂ ਤਾਂਈ ਤਾਂ ਕੈਂਦੇ ਗਰਮੀਆਂ-ਸਰਦੀਆਂ ਤੁਸੀਂ ਪਾਣੀ ਬੋਤ ਜੋ ਕਈ ਲੋਕ ਹੁੰਦੇ ਨਾ ਜਿਵੇਂ ਗਰਮੀਆਂ ਚ ਪੀਦੇ ਸਰਦੀਆਂ ਚ ਨਈ ਪੀਂਦੇ।
ਪਾਣੀ ਦੀ ਕਮੀ ਹੁੰਂਦੀ ਹੈ ਤੇ ਸਾਰੀ ਬਿਮਾਰੀਆਂ ਲੱਗਦੀਆਂ ਨੇ ਹੈਨਾ ਤੇ ਆਪਾਂ ਹਾਂਜੀ ਬਿਲਕੁਲ ਧਿਆਨ ਈ ਐ ਰੱਖਣਾ ਐ ਕਿ ਆਪਣਾ ਪਾਣੀ ਦਾ ਬੈਲੈਂਸ ਬੰਨਿਆ ਰਵੇ।
ਹਾਂ ਪਾਣੀ ਆਪਾਂ ਪੂਰਾ ਪੀਏ ਤੇ ਬੱਚਿਆਂ ਨੂੰ ਵੀ ਦੇਈਏ। ਚਾਹੇ ਛੋਟਾ ਬੱਚਾ, ਚਾਹੇ ਵੱਡਾ ਉਹਨੂੰ ਬਸ ਕਈਏ ਉਹਦੇ ਨਾਲ ਮੈਂ ਤਾਂ ਕਹਿੰਨੀ ਆਂ ਅੱਜ ਕੱਲ੍ਹ ਇੱਕ ਦੀ ਜਗ੍ਹਾ ਦੋ ਬੋਤਲਾਂ ਦੇਣੀਆਂ ਚਾਹੀਦੀਐਂ। ਇੱਕ ਤਾਂ ਸਿੰਪਲ ਪਾਣੀ ਦੇ ਤਾ ਜਿਵੇਂ ਇੱਕ ਵਿੱਚ ਕੁਛ ਨਾ ਕੁਛ ਮਿਲ ਕਿ ਬੱਚੇ ਨੂੰ ਜਿਵੇਂ ਗਲੂਕੋਸ ਹੋ ਗਿਆ ਜਾਂ ਕੁਛ ਔ ਆਰ ਐਸ ਹੋ ਗਿਆ ਕੁਛ ਐਸਾ ਦੇ ਦੋ ਕਿ ਬੱਚਿਆਂ ਨੂੰ ਤਾਕਤ ਵੀ ਮਿਲਦੀ ਰੇ।
ਹਾਂਜੀ ਬਿਲਕੁਲ, ਬਿਲਕੁਲ। ਕਮਜ਼ੋਰੀ ਵੀ ਨਾ ਆਵੇ ਬਿਲਕੁਲ ਜੀ। ਔਈ ਐ ਥੋੜਾ ਜਿਆ ਧਿਆਨ ਤੇ ਰੱਖਣਾ ਪੈਂਦੈ ਹਰ ਕਿਸੇ ਦਾ ਪਰ ਔਈ ਐ ਕਿ ਬਚ ਕੇ ਰਉਂਗੇ ਤਾਂ ਈ ਠੀਕ ਰਹਿਣਗੇ ਬੱਚ
ਚਾਂਗੇ ਓਨਾ ਫੈਦਾ ਕਿਉਂਕਿ ਗਰਮੀ ਹੈ ਵੀ ਬਹੁਤ ਜਿਆਦਾ ਐ ਗਰਮੀ ਕਹਿੰਦੇ ਹੈ ਕਿ ਹੋਗਾ
ਹੁਣ ਪਹਿਲੇ ਕਹਿੰਦੇ ਸੀ ਸ਼ਾਮ ਨੂੰ ਕਰਾਂਗੇ, ਸ਼ਾਮ ਹੁਣ ਤਾਂ ਛੇ ਸੱਤ ਵਜੇ ਤੱਕ ਇੰਨੀਂ ਗਰਮੀ ਹੁੰਦੀ ਇਹ ਹੈ ਬਾਹਰ ਨਿਕ
ਨਿਕਲਿਆ ਹੀ ਨਹੀਂ ਜਾਂਦਾ, ਨਿਕਲਿਆ ਹੀ ਨਹੀਂ ਜਾਦਾ ਕਿਤੇ ਨਾ ਜਾਇਆ ਜਾਂਦਾ, ਨਾ ਕਿਤੇ ਆਇਆ ਜਾਂਦਾ ਬੰਦਾ ਕਹਿੰਦਾ ਅੰਦਰ ਹੀ ਬੈਠੇ ਰਹੋ ਆਪਣੇ ਹਾਂ, ਮਗਰ ਬੱਚੇ ਸੁਣਦੇ ਨੀ ਗੇ ਹਾਂ
ਚਲੋ ਬਚ ਕੇ ਰਹੋ ਤੁਸੀਂ ਵੀ ਗਰਮੀ ਤੋਂ ਤੇ ਬੱਚ ਬੱਚਿਆਂ ਨੂੰ ਵੀ ਬਚਾ ਕੇ ਰੱਖੋ ਜਦੋਂ ਮੌਸਮ ਠੰਡਾ ਹੋਊਗਾ ਤਾਂ ਮਿਲਾਂਗੇ, ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।